ਕੀ ਹਾਲ ਆ? ਵਧੀਆ। ਵਧ ਯਾ ਤੁਸੀਂ ਸੁਣਾਓ?
ਹਾਂਜੀ ਠੀਕ ਹੈ ਹੋਰ
ਹੋਰ ਕੀ, ਸਾਰੇ ਠੀਕ-ਠਾਕ।
ਚਲੋ, ਵਧੀਆ ਠੀਕ ਏ।
ਹਾਂਜੀ ਕੁਛ ਨੀ ਬਸ ਖਾਣਾ ਖੁਣਾ ਖਾ ਕੇ ਫ੍ਰੀ ਹੋ ਕੇ ਬੈਠੇ ਕਿੰਦੀ
ਅੱਛਾ ਜੀ, ਠੀਕ ਹੈ।
ਜੀ ਤੁਸੀਂ ਸੁਣਾਓ, ਬਸ ਪਿੰਡ ਨਹੀਂ ਅ ਅਸੀਂ ਜਾਵਾਂਗੇ ਪਿੰਡ ਹਾਂਜੀ
ਠੀਕ ਹੈ।
ਹਾਂਜੀ, ਹਾਂਜੀ। ਓਕੇ ਓਕੇ। ਵਧੀਆ ਕੀਤਾ ਤਾਂ ਤੁਸੀਂ?
ਹਾਂਜੀ, ਹਾਂਜੀ। ਨਹੀਂ ਬਹੁਤ ਵਧੀਆ ਲੱਗਦਾ ਹੈ।
ਓਕੇ ਓਕੇ
ਹਮ
ਹਾਂਜੀ, ਵਧੀਆ ਹੁੰਦੇ ਆ ਪਿੰਡ। ਮਤਲਬ ਦੇਖੋ, ਸਾਰਾ ਕੁਛ ਵਧੀਆ ਹੁੰਦਾ ਹਨਾ ਪਿੰਡਾਂ ਦੇ ਵਿੱਚ। ਸਾਰਾ ਜਿਵੇਂ, ਇਨਵਾਇਰਮੈਂਟ ਵਧੀਆ ਹੁੰਦਾ ਵਾ ਵੈਸੇ ਵੀ ਜੁਆਇੰਟ ਫੈਮਿਲੀ ਨੇ ਸੁਣੋ
ਹਮ, ਸਹੀ ਗੱਲ ਆ। ਥੋੜਾ ਚੇਂਜ ਹੋ ਜਾਂਦਾ ਡੇਲੀ ਦੀ ਰੂਟੀਨ ਤੋਂ। ਕੁਛ ਅਲੱਗ ਜਾ ਹੋ ਜਾਂਦਾ ਨਾ, ਫਿਰ ਹਮ
ਖੁੱਲੇ-ਖੁੱਲ੍ਹੇ ਘਰ ਹੁੰਦੇ ਆ ਪਿੰਡਾਂ ਦੇ ਵਿੱਚ, ਹਨਾ? ਠੰਡੇ ਹੁੰਦੇ ਨੇ ਦੇਖੋ, ਨੈਚੁਰਲੀ ਠੰਡੇ ਹੁੰਦੇ ਨੇ, ਉਹ ਵੈਸੇ ਹੀ
ਬਹੁਤ ਵਧੀਆ ਹੁੰਦੇ ਆ ਹਾਂਜੀ ਇਹ ਤਾਂ ਹੈ ਸਾਡਾ ਸੀਗਾ ਹੁਣ ਨਵਾਂ ਘਰ ਵੀ ਬਣਾ ਲਿਆ ਕੋਠੀ ਬਣਾ ਲਈ ਉਹਨਾਂ ਨੇ ਔਰ ਉਹਨਾਂ ਨੇ ਪੁਰਾਣਾ ਨਹੀਂ ਢਾਇਆ ਉਵੇਂ ਹੀ ਰੱਖਿਆ ਹੋਇਆ। ਜਿਆਦਾ ਗਰਮੀ ਹੁੰਦੀ, ਉੱਥੇ ਜਾ ਕੇ ਸੌਂਦੇ ਆ। ਗਰਮੀ ਚ ਮਤਲਬ ਠੰਡੇ। ਸਰਦੀ ਦੇ ਵਿੱਚ, ਮਤਲਬ ਬੜੇ ਨੀ
ਹਾਂਜੀ ਪਿੰਡਾਂ ਦੇ ਵਿੱਚ ਇਹੀ ਹੁੰਦਾ ਵਾ, ਸ਼ਹਿਰਾਂ ਚ ਆਪਣੇ ਛੋਟੇ-ਛੋਟੇ ਛੋਟੇ ਜਿਹੇ ਘਰ ਹੁੰਦੇ ਆ, ਹਨਾ? ਤੇ ਗਰਮੀਆਂ ਦੇ ਵਿੱਚ ਤਾਂ ਬੁਰਾ ਹਾਲ ਹੋ ਜਾਂਦਾ ਏਅਰ ਕੰਡੀਸ਼ਨਰ ਲਗਾਉਣੇ ਹੀ ਪੈਂਦੇ ਤੇ ਨਾ, ਹਾਂਜੀ, ਪਿੰਡਾਂ ਵਿੱਚ ਬਿਲਕੁਲ-ਬਿਲਕੁਲ। ਪਿੰਡਾਂ ਵਿੱਚ ਵੈਸੇ ਵੀ ਬੱਚੇ ਚਲੋ ਖੇਡਦੇ ਰਹਿੰਦੇ ਵੱਡੇ-ਵੱਡੇ ਘਰਾਂ ਦੇ ਵਿੱਚ ਕਦੇ ਕੀ ਤੇ ਖੇਡਣ ਲੱਗ ਗਏ। ਵੈਸੇ ਵੀ ਆਲੇ-ਦੁਆਲੇ ਦੇ ਬੱਚੇ ਵੀ ਆ ਜਾਂਦੇ ਆ, ਨਾ? ਜਾ ਪਛਾਣਦੇ ਹੁੰਦੇ ਨੇ, ਕਿਉਂਕਿ ਪਿੰਡਾਂ ਦੇ ਵਿੱਚ ਤਾਂ ਤੇ ਸ਼ਹਿਰਾਂ ਚ ਕੌਣ ਕਿਸੇ ਨੂੰ ਜਾਨਦਾ।
ਨਹੀਂ ਜਾਣਦੇ ਹੀ ਨਹੀਂ ਹੈਗੇ ਉੱਥੇ ਤਾਂ ਮਤਲਬ ਐਵੇਂ ਹੁੰਦਾ ਵੀ ਸਾਰੇ ਕਹਿੰਦੇ ਨੇ ਮਤਲਬ ਮੈਂ ਦੇਖਿਆ, ਵੀ ਉਹ ਇਹ ਕਹਿਣਗੇ ਵੀ ਹਾਂ ਵੀ ਸਾਡਾ ਈ ਬੱਚਾ ਹਏ ਮਤਲਬ ਕਿਸੇ ਦੇ ਘਰ ਕੋਈ ਬੱਚਾ ਆਇਆ ਨਾ ਉਹ ਕਹਿਣਗੇ ਹਾਂ ਸਾਡਾ ਈ ਬੱਚਾ ਸਾਡਾ ਭਤੀਜਾ ਏ ਸਾਡਾ ਹੀ ਸਾਡਾ ਮਤਲਬ ਬਜ਼ੁਰਗ ਕਹੀ ਜਾਣਗੇ ਸਾਡਾ ਪੋਤਾ ਏ, ਸਾਡਾ ਪੋ ਤਾਂ ਮਤਲਬ ਪਤਾ ਨੀ ਲੱਗਦਾ ਦਾਦਾ ਅਸਲੀ ਕਿਹੜਾ ਉਹਨਾਂ ਨੂੰ।
ਬਿਲਕੁਲ, ਬਿਲਕੁਲ ਨਹੀਂ ਹਾਂਜੀ ਸਾਰੇ ਆਪਨੇ ਜਿਹੇ ਹੁੰਦੇ ਆ ਪਿੰਡ ਦੇ ਵਿੱਚ ਹਾਂਜੀ ਇਹਨਾਂ ਨੂੰ ਪਤਾ ਹੁੰਦਾ ਵੀ ਇਹ ਕਿਹਦਾ ਮੁੰਡਾ ਵ ਗਲੀ ਦੇ ਵਿੱਚ ਇੱਕਰ ਬੱਚਾ ਜਾਵੇ ਨਾ ਮਜ਼ਾਲ ਆ ਕੋਈ ਹੋਰ ਮਤਲਬ ਪਿੰਡ ਤੋਂ ਬਾਹਰ ਲ ਕੋਈ ਆਜੂਗਾ ਹੈਨਾ ਜਿਵੇਂ ਸ਼ਹਿਰਾਂ ਦੇ ਵਿੱਚ ਤਾਂ ਦੇਖੋ ਪਤਾ ਨੀ ਕੌਣ, ਕੌਣ ਕਿੱਥੋਂ, ਕਿਥ ਏ ਰਹਿੰਦੇ, ਰਹਿੰਦੇ ਆ ਫੇਰ ਕਿੰਨੇ ਕ੍ਰਾਈਮ ਹੋ ਰਹੇ ਨੇ, ਬੱਚੇ ਚੱਕੇ ਜਾ ਰਹੇ ਨੇ, ਕੀ ਕੁੱਛ ਹੋਰਹੇਆ ਵਾ, ਪਰ ਪਿੰਡਾਂ ਦੇ ਵਿੱਚ ਪਤਾ ਹੁੰਦਾ ਉਹਨਾਂ ਨੂੰ ਵੀ ਹਾਂ ਇਹ ਬੱਚਾ ਵਾ ਆਪਣੇ ਪਿੰਡ ਦਾ ਵਾ ਤੇ ਏ ਬਾਹਰ ਲਾ
ਹਾਂਜੀ, ਹੂੰ ਨਹੀਂ ਪਿਆਰ ਈ ਬਹੁਤ ਹੁੰਦਾ ਨਾ ਲੋਕਾਂ ਦੇ ਵਿੱਚ ਮਤਲਬ ਬਹੁਤ ਧਿਆਨ ਰੱਖਦੇ ਨੇ ਨੂੰ ਹਰ ਇੱਕ ਬੰਦੇ ਦਾ ਪਤਾ ਹੁੰਦਾ ਪਿੰਡ ਵਿੱਚ ਸਭ ਨੂੰ ਸਭ ਦਾ ਪਤਾ ਹੁੰਦਾ ਤਕਰੀਬਨ, ਇਹ ਤਾਂ ਗੱਲ ਤੂੰ ਸਹੀ ਕਹੀ, ਹੂੰ।
ਪਤਾ ਈ ਨਹੀਂ ਇਹ ਦੇਖੋ ਕੋਈ ਬੱਚ ਬੱਚਾ ਬਾਹਰ, ਦੇਖੋ ਔ ਵੀ ਜਾਂਦਾ ਪਤਾ ਨੀ ਕਿਹਦਾ ਸੀ, ਹਾਂ ਉੱਧਰੋਂ ਆਇਆ ਸੀ, ਉਹ ਗਲੀ ਚੋਂ ਆਇਆ ਸੀ। ਐਵੇਂ ਕਹਿਣਗੇ, ਪਿੰਡਾਂ ਚ ਐਨ ਬਿਲਕੁਲ ਪਤਾ ਹੁੰਦਾ ਹਾਂਜੀ। ਬਸ ਇਹ ਥੋੜਾ ਜਹਾ ਹੈਗਾ ਵਾ ਵੀ ਸ਼ਹਿਰ ਇਸ ਪੱਖੋਂ ਥੋਡੇ ਜਹੇ ਚਲੋ ਕਹਿ ਦਏ ਵੀ ਕਮੀਆਂ ਨੇ ਨਾ ਹਾਂਜੀ। ਪਰ, ਪਰ ਦੇਖੋ ੳ ਹਾਂਜੀ, ਹਾਂਜੀ। ਜ ਪਹਿਲਾਂ ਹੁੰਦਾ ਸੀ ਚਲੋ ਪਿੰਡਾਂ ਦੇ ਵਿੱਚ, ਅਹ ਸਹੂਲਤਾਂ ਘੱਟ ਹੁੰਦੀਆਂ ਸੀ ਲੋਕੀ ਸ਼ਹਿਰਾਂ ਵੱਲ ਨੂੰ
ਹਾਂਜੀ, ਨਹੀਂ ਹੁਨ ਤਾਂ ਪਿੰਡਾਂ ਵਿੱਚ ਸਭ ਕੁਛ ਹੁੰਦਾ ਮਤਲਬ ਮੈਂ ਦੇਖਿਆ ਨਾ ਸਾਡੇ ਉੱਥੇ ਹੋਸਪਿਟਲ ਵੀ ਖੁੱਲ ਗਿਆ ਛੋਟਾ ਜਿਹਾ ਪਿੰਡ ਦੇ ਵਿੱਚ, ਸਕੂਲ ਸੀ ਬੀ ਐਸ ਈ ਸਕੂਲ ਨੇ, ਪੋਲੀਟੈਕਨਿਕ ਕਾੱਲਜ ਖੁੱਲ ਗਏ, ਗਰਲਜ਼ ਕੋਾਲਜ ਹੈਗਾ ਉੱਥੇ ਮਤਲਬ ਜਿਹਨੇ ਬੱਚੇ ਨੇ ਗ੍ਰੈਜੂਏਸ਼ਨ ਵਗੈਰਾ ਕਰਨੀ ਹੋਵੇ ਕੁੜੀਆਂ ਨੇ ਦੇਖੋ ਕਿੰਨੀ ਸਹੂਲਤ ਹੈ ਨਾ। ਹੋਰ ਤੋਂ ਬਿਨਾਂ ਮਤਲਬ ਹੂੰ ਮਤਲਬ ਬੈਂਕ। ਵਗੈਰਾ ਸਭ ਕੁਛ ਆ ਉੱਥੇ ਕੀ ਨੀ ਹੈਗਾ ਪਿੰਡ ਦੇ ਵਿੱਚ? ਹੋਰ ਇਹ ਤੋਂ ਇਲਾਵਾ ਜਰਨਰਲ ਸਟੋਰ ਵਗੈਰਾ ਕਾਫੀ ਹਲਵਾਈਆਂ ਦੀ ਦੋ-ਦੋ ਦੁਕਾਨਾਂ ਉੱਥੇ ਬੱਸ ਸਟੈਂਡ ਤੇ ਹੀ ਜਾਂਦੇ ਮਤਲਬ ਕਾਫੀ ਕੁਛ ਕਾਫੀ ਡਿਵਲਪ ਹੋ ਗਿਆ ਹੁਣ ਤਾਂ ਪਿੰਡ ਵਿੱਚ, ਹਰ ਇੱਕ ਚੀਜ਼ ਮਿਲਦੀ ਹੈ। ਹਮ।
ਹਾਂ ਚਲੋ ਪਹਿਲਾਂ ਪਿੰਡ ਥੋੜੇ ਜੇ ਹੁੰਦੇ ਸੀ ਨਾ ਬੀ ਸਹੂਲਤ ਘੱਟ ਆ ਹੁਣ ਤਾਂ ਪਿੰਡ ਵੀ ਬਹੁਤ ਵਿਕਸਿਤ ਹੋ ਚੁੱਕੇ ਨੇ। ਕਾਫੀ ਸਹੂਲਤਾਂ ਸਾਰੀਆਂ ਹੁੰਦੀਆਂ ਨੇ। ਪਿੰਡਾਂ ਦੇ ਵਿੱ ਜੇ ਹੁਣ ਤੁਸੀਂ ਦੇਖਓ ਵੀ ਵੈਸੇ ਸ਼ਹਿਰਾਂ ਦੇ ਨੇ ਨਾ ਹੁਣ ਸ਼ਹਿਰਾਂ ਵਿੱਚ ਆ ਕੇ ਵਸੇ ਸੀ। ਹੁਣ ਦੁਬਾਰਾ ਜਦੋਂ ਕਦੇ ਪਿੰਡ ਚੋਂ ਲੰਘਣ ਨਾ ਤਾਂ ਉਹਨਾਂ ਦਾ ਮਨ ਹੁੰਦਾ ਵੀ ਹਾਏ ਪਿੰਡ ਦੇ ਵਿੱਚ ਰਹਿੰਦੇ ਸੀ ਤਾਂ ਵ ਵਧੀਆ ਸੀ ਹਨਾ ਹੁਣ-ਹੁਣ ਵੀ ਕੋਸ਼ਿਸ਼ ਕਰਦੇ ਨੇ ਵੀ ਚਲੋ ਪਿੰਡ ਚ ਜਾਣ ਦੀਨਾ ਕਿਉਂਕਿ ਮਤਲਬ ਕਾਫੀ ਵਿਕਸਿਤ ਹੋ ਚੁੱਕੇ ਨੇ ਹੁਣ।
ਹਾਂਜੀ ਨਹੀਂ ਇਹ ਤੋਂ ਇਲਾਵਾ ਫੇਰ ਐਂ ਵੀ ਹੈ ਨਾ ਵੀ ਪਿੰਡਾਂ ਦੇ ਵਿੱਚ ਜੇ ਆਪਾਂ ਦੇਖੀਏ ਹਨਾ ਵੀ ਸਭ ਕੁਛ ਤਾਂ ਬੜਾ ਫਰੈਸ਼ ਮਿਲਦਾ ਹੁਣ ਸ਼ਹਿਰਾਂ ਵਿੱਚ ਹਰ ਇੱਕ ਚੀਜ਼ ਦੇ ਵਿੱਚ ਮਿਲਾਵਟ ਹੈ ਤੇ ਉਹ ਲੋਕ ਹਾਂ ਉਹ ਲੋਕ ਹਾਂ।
ਹਾਂਜੀ।
ਦੁੱਧ ਮਤਲਬ ਦੇਖੋ ਕਿੰਨਾ ਉਹ ਹੁੰਦਾ ਹੁਣ ਜੇ ਆਪਾਂ ਦੇਖੀਏ ਆਪਾਂ ਨੂੰ ਸ਼ਹਿਰਾਂ ਵਿੱਚ ਤਕਰੀਬਨ ਡੁਪਲੀਕੇਟ ਦੁੱਧ ਹੀ ਹੁੰਦਾ ਹਨਾ। ਮਤਲਬ ਕੈਮੀਕਲ ਵਗੈਰਾ ਨਾਲ ਬਣਿਆ ਹੁੰਦਾ ਸਹੀ ਗੱਲ ਆ। ਜੇ ਟੈਸਟਿੰਗ ਕਰੀਏ ਤਾਂ ਡੁਪਲੀਕੇਟ ਹੀ ਨਿਕਲਦਾ ਉਦੋਂ ਜਿੱਥੋਂ ਮਰਜ਼ੀ ਲੈ ਲੋ। ਆ ਡੇਅਰੀਜ਼ ਵਗੈਰਾ
ਹਾਂਜੀ ਪਨੀਰ ਉਹ ਨਹੀ ਵਧੀਆ ਹੁੰਦਾ ਉਹ ਵੀ ਮਿਲਾਵਟ ਵੱਟ ਵਾਲਾ ਹੀ ਆ। ਆਪਾਂ ਲੈ ਤਾਂ ਲੈਂਣੇ ਹਾਂ ਪਰ ਬਿਲਕੁਲ ਮਿਲਾਵਟ ਆ ਕਿੱਥੇ ਪਿੰਡ ਦੇ ਵਿੱਚ ਦੇ ਖੁਦ ਦੁੱਧ ਵੀ ਸਹੀ ਰੇਟ ਨਾਲ ਮਿਲਦਾ ਇੱਥੇ ਸਗੋਂ ਮਹਿੰਗਾ ਦੁੱਧ ਲੈ ਕੇ ਵੀ ਆਪਾਂ ਨੂੰ ਘਟੀਆ ਕੁਆਲਿਟੀ ਦਾ ਮਿਲ ਰਿਹਾ ਵਾ।
ਹਾਂਜੀ।
ਇਹ ਤਾਂ ਗੱਲ ਹੈ ਵੇ।
ਸਬਜ਼ੀਆਂ ਦੇਖੋ ਲੋਕ ਆਪਣੇ ਘਰੋਂ ਹੀ ਖੇਤਾਂ ਚ ਤੋੜ ਲਿਆਦੇ ਨੇ ਜਾਂ ਘਰਾਂ ਚ ਬੜੇ ਬੜੇ ਘਰ ਹੁੰਦੇ ਆ ਹਨਾ ਤੇ ਮਤਲਬ ਉਹੀ ਦੇਖੋ ਬਣਾ ਲੈਂਦੇ ਨੇ ਹਮ।
ਹਾਂਜੀ ਆਪਣੇ ਜੋਗੀਆਂ ਹਨਾ ਲਾਂਦੇ ਨੇ। ਫਰੈਸ਼ ਸਬਜ਼ੀਆਂ।
ਟੇਸਟ ਦਾ ਫ਼ਰਕ ਹੁੰਦਾ ਉਹਦਾ, ਬਹੁਤ ਵਧੀਆ ਟੇਸਟ ਹੁੰਦਾ ਉਹਨਾ ਦਾ, ਹਮ।
ਤੇ ਸ਼ਹਿਰਾਂ ਦੇ ਵਿੱਚ ਆਪਾਂ ਨੂੰ ਸਬਜ਼ੀਆਂ ਵੀ ਦੇਖੋ ਸਾਰਾ ਕੁਛ ਹਰੇਕ, ਇੱਕ ਹੀ ਚੀਜ਼ ਮੈਨੂੰ ਲੱਗਦਾ, ਮਿਲਾਵਟ ਵਾਲੀ ਮਿਲਦੀ ਆ।
ਸਹੀ ਗੱਲ ਆ ਵਹੀਆ ਸਬਜ਼ੀਆਂ ਹੁੰਦੀਆਂ ਨੇ ਬਸ ਹੀ ਤੇ ਮਤਲਬ ਰੇਟ ਵੀ ਇੰਨੇ ਜ਼ਿਆਦਾ ਦੋ ਉਪਰੋ ਕੈਮੀਕਲ ਵਾਲੀਆਂ ਦੇਖੋ ਕਿਵੇਂ ਲਗਾ ਲਾ, ਕੇ ਬੇਲਾਂ ਹੀ ਜੜ੍ਹਾਂ ਦੇ ਵਿੱਚ ਕਿੱਡੇ ਕਿੱਡੇ ਘੀਏ ਕਰ ਲੈਂਦੇ ਨੇ ਕਿੰਨੇ ਬੜੇ-ਬੜੇ ਤਰਬੂਜ, ਖਰਬੂਜੇ ਐਡੇ ਬੜੇ'ਬੜੇ ਕਰ ਲੈਂਦੇ ਨੇ
ਬਿਲਕੁਲ-ਬਿਲਕੁਲ ਤੇ ਉਹ ਖਾ ਕੇ ਆਪਾਂ ਦੀ ਸਿਹਤ ਵੀ ਖਰਾਬ ਹੁੰਦੀ ਐ, ਸਗੋਂ ਹਮ ਬਿਲਕੁਲ-ਬਿਲਕੁਲ ਹਾਂਜੀ-ਹਾਂਜੀ। ਫੇਰ ਉਹੀ ਜਿਹੜੇ ਕੈਮੀਕਲ ਨੇ ਹਵਾ ਜਾਣ ਕਰਕੇ ਸਾਡੀ ਸਾਡਾ ਇਨਵਾਇਰਮੈਂਟ
ਸਹੀ ਗੱਲ ਆ ਸਾਡੇ ਅੰਦਰ ਹੀ ਜਾ ਰਹੇ ਨੇ ਉਹ ਫੂਡ ਦੇ ਥਰੂ ਖਾਣੇ ਦੇ ਥਰੂ ਸਾਡੇ ਅੰਦਰ ਹੀ ਜਾ ਰਹੇ ਨੇ ਦੇਖੋ ਕੈਮੀਕਲ, ਕਿੰਨਾ ਨੁਕਸਾਨ ਕਰ ਰਹੇ ਆ ਸਰੀਰ ਨੂੰ ਹੂੰ। ਹੋਰ ਇਹ ਤੋਂ ਬਿਨਾਂ ਦੇਖੋ ਮਤਲਬ ਪਿੰਡ ਦੇ ਵਿੱਚ ਏ ਹੁੰ ਵੀ ਕਿੰਨਾ ਇੱਕ ਦੂਸਰੇ ਦੂਰੇ ਦਾ ਸਹਾਰਾ ਹੁੰਦਾ ਅੜੋਸੀ-ਪੜੋਸੀ ਇੱਕ ਦੂਜੇ ਨੂੰ ਜਾਣਦੇ ਹੁੰਦੇ ਨੇ ਹਨਾ, ਤੇ ਭਾਈ ਭੈਣਾਂ ਦੀ ਤਰ੍ਹਾਂ ਵਰਤਦੇ ਨੇ ਸਾਰੇ-ਸਾਰੇ ਲੋਕ ਆਪਸ ਦੇ ਵਿੱਚ, ਹੁਣ ਸ਼ਹਿਰਾਂ ਦੇ ਵਿੱਚ ਐਵੇਂ ਹੁੰਦਾ ਵੀ ਫਲੈਟ ਵਿੱਚ ਤੁਸੀਂ ਮਰ ਵੀ ਜਾਓ। ਪਏ ਰਹੋ। ਬਿਮਾਰ ਹੋ ਕੋਈ ਨੀ ਤੁਹਾਨੂੰ ਕੁੱਛ ਪੁੱਛਦਾ ਹੈਗਾ।
ਹੁੰਦਾ ਹਾਂਜੀ-ਹਾਂਜੀ ਪਿੰਡ, ਦੇ ਵਿੱਚ ਚਲੋ ਆਪਣੇ ਘਰੇ ਹਾਂਜੀ ਹੁੰਦੇ ਆ ਹਨਾ। ਕੋਈ ਨਾ ਕੋਈ ਆਪਾਂ ਕੁਛ ਬਿਮਾਰ ਹੋਈਏ ਚਲੋ। ਆਪਣੇ ਕੋਲ ਤਾਂ ਹੁੰਦੇ ਨੇ ਸ਼ਹਿਰਾਂ ਵਿੱਚ ਆਪਾਂ ਇਕੱਲੇ ਹੀ ਹੁਨੇ ਹਾਂ,
ਨਹੀਂ ਅੜੋਸੀ ਪੜੋਸੀ ਵੀ ਦੇਖਦੇ ਨੇ ਆ ਕੇ ਉਹ ਵੀ ਮਤਲਬ ਨੇ ਵੀ ਹਾਂ ਇਹ ਕਿਉਂ ਨੀ ਨਿਕਲਿਆ ਇਹਦਾ ਗੇਟ ਨੀ ਖੁੱਲ੍ਹਿਆ ਖੁੱਲੇ ਜਾਂ ਕੋਈ-'
ਬਿਲਕੁਲ ਉਹ ਧਿਆਨ ਰੱਖਦੇ ਨੇ ਹਾਂਜੀ-ਹਾਂਜੀ ਸ਼ਹਿਰਾਂ ਚ ਦਾ ਬਸ ਬਿਲਕੁਲ ਆਪਾਂ ਰਹਿ ਰਹੇ ਹਾਂ ਇੱਕ ਬਸ ਪਿਆਰ ਪਿਯੂਰ ਨਹੀਂ ਆ
ਹੂੰ, ਵੀ ਜਿਵੇਂ, ਬੱਚੇ ਬਾਹਰ ਗਏ ਹੋਏ ਆ ਬਜ਼ੁਰਗ ਵਿਚਾਰੇ ਘਰ ਵਿੱਚ ਹੀ ਮਰੇ ਪਏ, ਕਈ-ਕਈ ਦਿਨ ਲਾਸ਼ ਗਲੀ ਰਹਿੰਦੀ ਗਲ ਜਾਂਦੀ ਹੈ, ਪਈ ਪਈ ਫੇਰ ਸਮੈਲ ਸਮੂਲ ਆਦੀ ਆ ਤਾਂ ਅੜੋਸੀ ਪੜੋਸੀ ਪੁਲਿਸ ਨੂੰ ਇਨਫੋਰਮ ਕਰ ਦੇਣੇ ਵੀ ਹਾਂ ਐਵੇਂ ਹੋ ਗਿਆ ਇੱਥੇ
ਕਾਫੀ ਓਹੋ ਆ ਹਾਂਜੀ।
ਹਾਂ ਸਾਡੇ ਵੀ ਬੱਚੇ ਬਹੁਤ ਖੁਸ਼ ਹੁੰਦੇ ਨੇ ਕਦੇ ਮੋਟਰ ਤੇ ਜਾ ਕੇ ਨਾ ਲੇ, ਕਦੇ ਖੇਤ ਚਲੇ ਗਏ, ਹੇਨਾ ਮੋਟਰ ਤੇ ਜਾ ਕੇ ਨਾ ਲੇ ਜਾਂ ਫਿਰ ਘਰ ਨਾ ਲੇ ਹੁੰ।
ਸੋਣੇ ਲੱਗਦੇ ਏ ਐਕਚੁਲੀ। ਕਿਉਂਕਿ ਉਹਨਾ ਨੂੰ ਟਾਈਮ ਮਿਲ ਜਾਂਦਾ। ਵਾ ਹਾਂਜੀ, ਮਤਲਬ ਕਈ ਪਿੰਡਾਂ ਚ ਨਾ ਘਰ ਵੱਡੇ ਹੋਣ ਕਰਕੇ ਬੱਚਿਆਂ ਨੂੰ ਚਲੋ ਖੇਡਣ ਦਾ ਕਦੇ ਇੱਥੇ ਕਦੇ ਉੱਥੇ ਸ਼ਹਿਰਾਂ ਵਿੱਚ ਇੱਕ ਕਮਰੇ ਇੱਕ ਕਮਰੇ ਵਿੱਚ ਬੰਦ ਰਹਿਣ, ਬੱਚੇ ਵੀ ਵਿਚਾਰੇ ਫੋਨ ਤੇ ਬਿਜੀ ਰਹਿੰਦੇ ਆ ਨਾ।
ਸਹੀ ਗੱਲ।
ਨਹੀ ਪਾਂਦੇ ਹੈਗੇ, ਤੇ ਪਿੰਡ ਦੇ ਵਿੱਚ ਤਾਂ ਬਸ ਬੱਚਾ ਕਦੇ ਆਪਣੇ ਨਾਲ ਦੇ ਗੁਆਂਢੀਆਂ ਦੇ ਦੋਸਤ ਨਾਲ ਖੇਡਣ ਲੱਗ ਕਦੇ ਉਹਦੇ ਘਰੇ ਚਲੇ ਗਏ ਜਾਂ ਇੱਧਰ ਆ ਗਏ ਹੇਨਾ ਬਸ ਐਵੇਂ ਚੱਲਦਾ ਰੇਂਦਾ ਸਿਸਟਮ ਤੇ ਆ
ਹਾਂਜੀ, ਉਥੇ ਬੱਚੇ ਵੀ ਬੜੇ ਹੈਲਦੀ ਹੁੰਦੇ ਨੇ ਕਿ ਖਾਣਾ-ਪੀਣਾ ਵਧੀਆ ਹੁੰਦਾ ਨਾ ਸਾਡੇ ਬੱਚੇ ਕਮਜ਼ੋਰ ਦੇ ਹੁੰਦੇ ਆ ਪਿੰਡਾਂ ਵਾਲੇ ਬੱਚੇ ਤੇ ਵਧੀਆ ਹੈਲਦੀ ਹੁੰਦੀ ਖੇਤਾਂ ਖੁਤਾਂ ਚ ਘੁੰਮਦੇ ਨੇ ਮਤਲਬ ਟਰੈਕਟਰ ਚਲਾਣੇ ਔਨਾ ਨੇ ਬੜੇ-ਬੜੇ ਬੱਚਿਆਂ ਨੇ।
ਹੁੰ, ਤੇ ਸੇ ਹਾਂਜੀ ਸ਼ਹਿਰ ਦੇ ਬੱਚੇ ਨੂੰ ਮਾੜਾ ਜਿਹਾ ਕੁਛ ਕਹਿ ਵੀ ਦੋ ਤਾਂ ਵੀ ਔ ਤੋਂ ਅ ਥੋੜਾ ਜਿਯਾ ਕੰਮ ਵੀ ਨਹੀਂ ਹੁੰਦਾ ਦਾ ਹੈਗਾ ਉਹਦੇ ਹਾਲਾਤ
ਹੁੰ, ਕੰਮ ਤਾਂ ਛੱਡੋ ਮਤਲਬ ਐ ਮੰਨ ਚ ਲ ਸਾਡੇ ਬੱਚੇ ਐਂ ਵੀ ਨੀ ਕਰ ਸਕਦੇ ਵੀ ਔ ਬਾਹਰ ਜਾ ਕੇ ਗਰਾਊਂਡ ਚ ਖੇਲ ਹੀ ਲੈਣ ਫੁ
ਹਾਂਜੀ ਬਿਲਕੁਲ, ਹਾਂਜੀ ਹਾਂਜੀ ਇਹ ਤਾਂ ਏ ਕਿਉਂਕਿ ਡਾਇਟ ਕਿੰਨੀ ਵਧੀਆ ਵਧੀਆ ਮਿਲ ਰਹੀ ਏ ਉਹਨਾਂ ਨੂੰ ਸ਼ਹਿਰਾਂ ਦੇ ਵਿੱਚ।
ਸਹੀ ਗੱਲ ਆ। ਨਾਲੇ ਉਹਨਾਂ ਨੂੰ ਆਦਤ ਈ ਨੀ ਹੈਗੀ ਨਾ, ਆਦਤ ਵੀ ਨੀ ਹੈਗੀ।
ਬਿਲਕੁਲ ਆਦਤ ਵੀ ਨਹੀ ਹੈਗੀ।
ਹੁੰ।
ਔਈ ਏ ਨਾ ਵੀ ਬਹੁਤ ਫ਼ਰਕ ਹੈ ਪਿੰਡਾਂ ਦੇ ਸ਼ਹਿਰ ਦੀ ਲਾਈਫ ਵਿੱਚ। ਹੁਣ ਰੋਜੀ-ਰੋਟੀ ਕਰਕੇ ਬੰਦਾ ਸ਼ਹਿਰਾਂ ਚ ਆ ਜਾਂਦਾ ਵੀ ਚਲੋ ਵਧੀਆ ਮੌਕੇ ਮਿਲ ਜਾਂਦੇ ਆ ਰੁਜ਼ਗਾਰ ਦੇ ਹੇਨਾ ਪਰ ਗੱਲ ਤਾਂ ਇਹ ਹੈ ਵੀ ਪਿੰਡਾਂ ਵਿੱਚ ਤਾਂ ਬਹੁਤ ਵਧੀਆ ਲਾਈਫ ਫਿਰ ਤਾਂ ਸੋਚੋ ਸ਼ਹਿਰ ਆਵੇਗਾ।
ਹਾਂਜੀ, ਹੁਣ ਤਾਂ ਪਿੰਡ ਬਹੁਤ ਅਡਵਾਂਸ ਹੋ ਗਏ ਨੇ ਹਾਂਜੀ।
ਵੀ ਬਸ ਚਲੋ ਰਿਟਾਇਰ ਹੋ ਜਾਗੇ ਤਾਂ ਉੱਥੇ ਜਾ ਕੇ ਰਹਿਣਾ ਫਿਰ ਉਸ ਤੋਂ ਬਾਅਦ ਥੋੜਾ ਟਾਈਮ ਹੋਰ ਹੈ, ਮਤਲਬ ਇੱਥੇ ਕੱਢ ਲਈਏ ਉਸ ਤੋਂ ਬਾਅਦ ਚਲੋ ਪਿੰਡ ਚ ਹੀ ਜਾ ਕੇ ਰਵਾਂਗੇ।
ਹਾਂਜੀ ਅੱਜ ਕੱਲ੍ਹ ਤਾਂ ਪਿੰਡ ਨੂੰ ਹੀ ਵਧੀਆ। ਮਤਲਬ ਲੱਗਦਾ ਸਾਰਿਆਂ ਨੂੰ ਵੀ ਪਿੰਡਾਂ ਵਿੱਚ ਹੀ ਰਿਹਾ ਜਾਵੇ ਤਾਂ ਵਧੀਆ ਵਾ।
ਹਾਂਜੀ। ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਹਾਂਜੀ, ਓਕੇ ਜੀ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।